ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਨੇ‌?
ਠੀਕ ਐ ਜੀ, ਤੁਸੀਂ ਸੁਣਾਓ‌?
ਹਾਂਜੀ ਵਧੀਆ-ਵਧੀਆ ਵੀਰ ਜੀ, ਕਿੱਥੇ ਸੀ?
ਮੈਂ ਤੇ ਘਰ ਈ ਸੀ, ਤੁਹਾਡੇ ਦਰਸ਼ਨ ਨੀ ਹੁੰਦੇ ਤੁਸੀਂ ਬਿਜੀ ਬੜੇ ਓ ਅੱਜ-ਕੱਲ।
ਨ‌ਈ-ਨ‌ਈ ਐਸਾ ਕੁਛ ਨੀ ਐ, ਬਸ ਗਰਮੀ ਵੇਖੋ ਕਿੰਨੀ ਹੋ ਰੀ ਐ।
ਹਾਂ ਗਰਮੀ ਤੇ ਬਹੁਤ ਐ ਬਾਰ ਨਿਕਲਿਆ ਵੀ ਨੀ ਜਾਂਦਾ।
ਗਰਮੀਂ ਕਰ ਕੇ ਫਿਰ ਮਨ ਹੀ ਨੀ ਕਰਦਾ ਕਿਤੇ ਆਣ-ਜਾਣ ਦਾ।
ਹਾਂ, ਬਿਲਕੁਲ ਸਹੀ ਗੱਲ ਏ ਫਿਰ ਸ਼ਾਮ ਨੂੰ ਬੰਦਾ ਫਿਰ ਨਿਕਲਦਾ ਹੈ ਨਾ ਜੀ।
ਹਾਂਜੀ ਸ਼ਾਮੀ ਤਾਂ ਸ਼ਾਮ ਦੇ ਟਾਈਮ ਵੇਖੋ ਛੇ-ਸੱਤ ਵਜੇ ਤੋਂ ਬਾਦ ਹੀ ਜਰਾ ਠੰਡਕ ਜਿਹੀ ਲੱਗਦੀ ਹੈ। ਹਨਾ ਨਹੀਂ ਤੋਂ ਵੀ ਗਰਮੀ ਬੜੀ ਹੈ ਇਸ
ਹਾਂ-ਹਾਂ, ਗਰਮੀ ਬਹੁਤ ਜ਼ਿਆਦਾ ਹੋ ਰੀ ਤਾਂਹੀ ਫਿਰ ਨਿਕਲੀਦਾ ਹੀ ਨਹੀ ਅਸੀਂ ਬਾਰ ਵੀ ਨੀ ਨਿਕਲਦੇ।
ਔਰ ਇੱਥੇ ਨੀ ਕਿ ਆਪਣਾ ਇੰਡੀਆ ਚ ਹੀ ਹਰ ਜਗ੍ਹਾ ਗਰਮੀ ਪੈ ਰੀ ਹੈ ਤੁਸੀਂ ਬਾਹਰਲੇ ਦੇਸ਼ ਚਲੇ ਜਾਓ ਬ੍ਰਾਜ਼ੀਲ, ਫਰਾਂਸ ਵਗੈਰਾ ਹਨਾ। ਔਰ ਇੰਨੀ ਗਰਮੀ ਪੈ ਰਹੀ ਹੈ ਕਹਿ ਰਿਹੇ ਉੱਥੇ ਤੇ ਬਸ ਕੁੱਛ ਨਾ ਪੁੱਛੋ ਤੁਸੀਂ।
ਏ ਕੁਛ ਨਾ ਉਦੇ ਕਰਕੇ ਹੀ ਹੋ ਰਿਹਾ ਕੁਛ ਕਟਾਈ ਬਹੁਤ ਹੋ ਰਹੀ ਹੈ ਨਾ ਪੇੜੇ ਪੇੜ ਕੱਟ ਟੇ ਜਾ ਰਹੇ ਨੇ ਹਰਿਆਲੀ ਰਹੀ ਨੀ।
ਹਰਿਆਲੀ ਰਈ ਨੀ ਬਿਲਕੁਲ, ਏ ਵਾਤਾਵਰਨ ਨਾਲ ਕੁਛ ਆਪਣਾ ਛੇੜ ਖਾਨੀ ਕਰ ਦਿੰਦੇ ਆ ਜ਼ਿਆਦਾ ਬਸ ਨਵੀਂ-ਨਵੀਂ ਸੁਰੰਗਾ ਬਣਾਦੇ ਰਹਿਣਗੇ ਜਾਂ ਪਹਾੜ ਕੱਟਦੇ ਰਹਿਣਗੇ ਹਨਾ ਤੇ ਉਹਦੇ ਕਰਕੇ ਕਿ ਸਾਰਾ ਦੇਖੋ ਫ਼ਰਕ ਪੈ ਜਾਂਦਾ ਹੈ ਨੀ ਤਾਂ ਪਹਿਲੇ ਇਹ ਕੀ
ਹਾਂ, ਪੁਰਾਣੇ ਲੋਕ ਰਹਿੰਦੇ ਸਨ ਦੱਸਦੇ ਸਨ ਨਾ ਸਾਡੇ ਬਜ਼ੁਰਗ ਕਹਿੰਦੇ ਜਦੋਂ ਬਾਰਿਸ਼ ਆਉਂ ਏਸੀ ਵੀ-ਵੀ, ਇੱਕੀ-ਇਕੀ ਦਿਨ ਮੀਂਹ ਰੁਕਦਾ ਹੀ ਨਹੀਂ ਸੀ ਇੰਨੀ ਬਾਰਿਸ਼ ਹੁੰਦੀ ਸੀ।
ਸਹੀ ਗੱਲ ਏ, ਔਰ ਦੇਖੋ ਪਹਿਲੇ ਕੋਈ ਏਸੀ ਥੋੜ੍ਹੀ ਹੁੰਦੇ ਸੀ। ਜਾਂ ਕੂਲਰ ਹੁੰਦੇ ਸੀ। ਪਹਿਲਾਂ ਲੋਕੀ ਪੇੜ ਦੀ ਛਾਂ ਥੱਲੇ ਹੀ ਬੈਂਦੇ ਸੀ ਨਾ।
ਹਾਂ, ਬਿਲਕੁਲ ਸਹੀ ਗੱਲ ਏ ਬਿਮਾਰ ਵੀ ਨੀ ਹੁੰਦੇ ਸਨ ਲੋਗ।
ਹਾਂਜੀ, ਪੂਰੀ ਆਕਸੀਜਨ ਮਿਲਦੀ ਸੀ ਕੋਈ ਬਿਮਾਰੀ ਨੀ ਹੁੰਦੀ ਸੀ। ਅੱਜ-ਕੱਲ੍ਹ ਤੇ ਕੁਛ ਰਿਹਾ ਹੀ ਨੀ, ਹਰਿਆਲੀ ਤਾਂ ਖਤਮ ਹੀ ਕਰੀ ਜਾਂਦੇ ਪਿਏ ਨੇ। ਬਸ ਰੋਡ ਬਣਾ ਤੇ ਯਾ ਕਲੋਨੀਆਂ ਕੱਟਤੀਆਂ ਇਹਨਾਂ ਦਾ ਹੀ ਕੰਮ ਏ ਤੇ ਫੇਰ ਹ ਦੇਖੋ ਕਿੱਥੋਂ
ਉ ਪਪੂਲੇਸ਼ਨ ਹੀ ਬੜੀ ਹੋ ਗਈ ਨਾ। ਤੇ ਬਹੁਤ ਆਬਾਦੀ ਹੋ ਗਈ ਏ।
ਦਿਨੋ-ਦਿਨ ਵੱਧਦੀ ਜਾਂਦੀ ਪਈ ਏ ਆਬਾਦੀ ਤੇ।
ਹਾਂ, ਬਿਲਕੁਲ ਸਹੀ ਗੱਲ ਏ ਅਬਾਦੀ ਬਹੁਤ ਵੱਧ ਰਹੀ ਏ।
ਹਾ, ਉ ਬਸ ਫਿਰ ਇਸੇ ਕਰਕੇ ਫਰਕ ਤਾਂ ਵੇਖੋ ਪਏਗਾ ਹੀ ਨਾ।
ਸਾਨੂੰ ਵੈਸੇ ਅਵੇਅਰ ਹੋਣਾ ਚਾਹੀਦਾ ਹੈ ਹਰ ਬੰਦੇ ਨੂੰ ਇੱਕ-ਇੱਕ, ਦੋ-ਦੋ ਪੇੜ ਲਾਣੇ ਚਾਹੀਦੇ ਨੇ।
ਪੇੜ ਲਗਾਣੇ ਚਾਹੀਦੇ ਔਰ ਬਹੁਤ ਜ਼ਰੂਰੀ ਏ।
ਤੁਸੀਂ ਆਪਣੇ ਘਰਾਂ ਦੇ ਬਾਹਰ ਇੱਕ-ਇਟ ਪੇੜ ਲਗਾਓ ਹਨਾ।
ਏ ਬਿਲਕੁਲ ਸਹੀ ਗੱਲ ਹੈ ਜੀ।
ਹਾਂ, ਕਿਉਂਕਿ ਇਹੀ ਆਣ ਵਾਲੇ ਟਾਈਮ ਵਿੱਚ ਤੁਹਾਨੂੰ ਚਾਹੀਦੇ ਹੋਰ ਕਹਿੰਦੇ ਨੇ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ 'ਚ ਇੱਕ ਪੇੜ ਜ਼ਰੂਰ ਲਗਾਣਾ ਚਾਹੀਦਾ।
ਬਿਲਕੁਲ ਸਹੀ ਗੱਲ ਆ ਜੀ ਉਹ ਫਲ ਵੀ ਦਿੰਦਾ, ਛਾਂ ਵੀ ਦਿੰਦਾ। ਆਕਸ਼ੀਜ਼ਨ ਵੀ ਦੇਦਾ।
ਹਾਂਜੀ, ਔਰ ਲਾਸਟ ਟੈਮ ਉਹੀ ਕੰਮ ਆਂਦਾ ਓਦੇ।
ਹਾਂ, ਸੱਚ ਗੱਲ ਏ ਜੀ। ਹਾਂ ਬਿਲਕੁਲ। ਬਿਲਕੁਲ ਸਹੀ ਗਲ ਏ ਜੀ ਬਿਲਕੁਲ ਸਹੀ ਗਲ ਏ।
ਆਪਾਂ ਨੂੰ ਧਿਆਨ ਹੀ ਕਿੱਥੇ ਇਨਾਂ ਚੀਜ਼ਾਂ ਵੱਲ ਅਸੀਂ ਤੇ ਆਪਣੀ ਜ਼ਿੰਦਗੀ 'ਚ ਇੰਨੇ ਬਿਜ਼ੀ ਹੋ ਗਏ ਆ। ਕਿ ਬਸ ਚਲੋ ਆਪਣਾ ਰੂਟੀਨ ਅਪਨਾ ਰੋਜ਼ ਦਾ ਫੋਲ ਹੁੰਦਾ, ਤੇ ਉਸ ਤੋਂ ਬਾਅਦ ਚਲੋ ਫੋਨ ਹੋ ਜਾਂਦਾ ਐ। ਗੱਲਬਾਤ ਕਰਨੀ ਐ, ਇੱਧਰ-ਉਧਰ ਕੁਛ ਅਪਨੇ ਕੰਮ ਵਿੱਚ ਬਿਜ਼ੀ ਹੋਗੇ।
ਹਾਂ, ਕੁਛ ਪਤਾ ਗੱਲ ਕੀ ਏ, ਕੰਕਰੀਟ ਦੀਆਂ ਉਹ ਸੜਕਾਂ ਬਣ ਗਈਆਂ। ਉੱਥੇ ਪੇੜ ਲੱਗਣਾ ਵੀ ਨੀ, ਹੁਣ ਮੈਂ ਤੇ ਬਾਹਰ ਜਾ ਕਿਧਰੇ ਬੰਦਾ ਕੋਈ ਲਾਵੇ, ਆਪ-ਆਪਣੇ ਹੱਥਾਂ ਨਾਲ ਲਾਏ।
ਹਾਂਜੀ, ਦੇਖ-ਰੇਖ ਕਰੇ ਬਿਲਕੁਲ ਸਹੀ ਗੱਲ ਐ।
ਹਾਂ, ਥੋੜਾ ਟਾਈਮ ਦੇਖ-ਰੇਖ ਕਰਨੀ ਪੈਂਦੀ ਫਿਰ ਅਪਨੇ-ਆਪ ਗਰੋਥ ਫੜ ਲੈਂਦਾ ਉਹ ਜਦੋਂ ਜੜਾਂ ਪੱਕੀਆਂ ਹੋਗੀਆਂ।
ਜੜਾਂ ਪੱਕੀਆਂ ਹੋਗੀਆਂ ਬਿਲਕੁਲ ਸਹੀ ਗੱਲ ਐ, ਹੋਰ ਮੇਰੇ ਖਿਆਲ ਤੇ ਅੱਜ-ਕੱਲ ਤੇ ਇਹਨਾਂ ਨੂੰ ਇਹ ਅਪਣਾਨਾ ਚਾਹੀਦਾ ਰੂਲ ਕਲੋਨੀ ਯਾ ਸੋਸਾਇਟੀ ਇਸ ਲਈ ਬਣਾਨ ਬਈ ਪੇੜ-ਪੌਦੇ ਜ਼ਰੂਰ ਹੋਣ ਉਹਦੇ 'ਚ ਹਨਾ। ਜਿਸ ਨਾਂ ਪਲੋਟ ਕੱਟਣਗੇ ਉਹਨਾਂ ਦੇ ਪਲੋਟ ਦੇ ਅੱਗੇ, ਪਲੇਟ ਪੌਧਾ ਹੋਏ ਜ਼ਰੂਰ।
ਉਹ ਕਈਂ ਹੈਗੇ ਨੇ, ਜਿਹੜੀ ਨਿਊ ਕਲੋਨੀਆਂ ਨੇ ਨਾ ਥੋੜ੍ਹੀ ਪੋਸ਼ ਮਹਿੰਗੀਆਂ ਨੇ ਉੱਥੇ ਲੱਗੇਦੇ ਨ ਤਕਰੀਬਨ।
ਹਾਂ, ਔਰ ਇੱਕ ਪਾਰਕਾਂ ਵੀ ਹੋਣ ਜ਼ਰੂਰ ਹਨਾ, ਪਾਰਕਸੀਸ ਹਰਿਆਲੀ ਹੁੰਦੀ ਪੂਰੀ, ਹੋਰ ਬਸ ਐ ਧਿਆਨ ਰੱਖਣ ਥੋੜਾ ਔਰ ਇਹ ਚੀਜ਼ਾਂ ਦਾ ਧਿਆਨ ਸਾਨੂੰ ਰਲ-ਮਿਲਕੇ ਰੱਖਣਾ ਪਏਗਾ ਸਾਰਿਆਂ ਨੂੰ ਹਨਾ।
ਹਾਂਜੀ-ਹਾਂਜੀ।
ਹਾਂ।
ਚਲੋ ਹੋਰ, ਬਸ ਠੀਕ-ਠਾਕ, ਤੁਹਾਡੇ ਦਰਸ਼ਨ ਹੋਏ ਸਨ। ਕੱਲ, ਦੂਰੋਂ ਈ, ਹਾਂ। ਕੱਲ ਨੂੰ, ਕੱਲ ਨੂੰ ਈ ਦਰਸ਼ਨ ਹੋਏ ਸਨ ਬਸ ਤੁਸੀਂ ਜਾ ਰਹੇ ਸੀ ਕਿਧਰੇ ਨਾ।
ਕੱਲ ਤਾਂ ਮੈਂ ਕਿਤੇ ਬਾਹਰ ਗਈ ਨੀ, ਕੱਲ ਤੁਸੀਂ ਕਿੱਥੇ ਵੇਖਿਆ ਮੇਂਨ
ਅੱਛਾ, ਕੋਈ ਹੋਰ ਹੋਣਾ ਫਿਰ।
ਹਾਂਜੀ-ਹਾਂਜੀ।
ਅੱਛਾ, ਹਾਂ ਸ਼ਾਮ ਦੇ ਟਾਈਮ ਈ, ਹਾਂ।
ਹਾਂਜੀ-ਹਾਂ, ਸ਼ਾਮ ਦੇ ਟਾਈਮ ਮੈਂ ਗਈ ਸੀ। ਮੈਂ ਆਪਣੇ ਕਜ਼ਨ ਨਾਲ ਗਈ ਸੀ ਥੋੜਾ ਕੰਮ ਸੀ, ਮਾਰਕੀਟ ਦਾ। ਗ੍ਰੋਸਰੀ ਲੈਣੀ ਸੀ, ਕੂਸ਼ ਸਬਜ਼ੀਆਂ ਵਗੈਰਾ ਲੈਣੀਆਂ ਸੀ, ਤੇ ਫਿਰ ਮੈਂ ਕਿਹਾ ਚਲੋ ਹਾਂ, ਸ਼ਾਮ ਦਾ ਟਾਈਮ ਏ ਅੱਛਾ ਤੁਸੀਂ ਕਿੱਥੇ ਸੀ?
ਆਪਾਂ, ਮੈਂ ਵੀ ਜਾ ਰਿਹਾ ਸੀ ਕਿਸੇ ਦੇ ਨਾਲ ਨਾ।
ਅੱਛਾ-ਅੱਛਾ, ਚਲੋ। ਵਧੀਆ, ਤੁਸੀ ਰੋਕ ਲੈਣਾ ਸੀ, ਗੱਲਬਾਤ ਤੇ ਕਰਦੇ ਆਪਾਂ।
ਉਹ ਬਸ ਫਿਰ, ਤੁਸੀਂ ਅੱਗੇ ਸੀ ਮੈਂ ਪਿੱਛੇ ਸੀ ਮੈਂ ਕਿਹਾ ਅਵਾਜ਼ ਚੰਗਾ ਨੀ ਲੱਗਦਾ ਮਾਰਨੀ।
ਅੱਛਾ-ਅੱਛਾ ਚਲੋ, ਕੋਈ ਨੀ।
ਤੇ ਗ੍ਰੋਸਰੀ ਅੱਛਾ ਤੁਸੀਂ ਲੈਣ ਗਏ, ਉਹ ਔਨਲਾਈਨ ਨੀ ਮੰਗਾਂਦੇ ਗ੍ਰੋਸਰੀ।
ਗ੍ਰੋਸਰੀ ਓਨਲਾਈਨ ਤੇ ਮੰਗਵਾ ਲੈਂਦੇ ਸੀ ਅਸੀਂ, ਜਦੋਂ ਆਪਾਂ ਦਿੱਲੀ ਸੀ ਤੇ ਉੱਥੇ ਓਨਲਾਈਨ ਹੀ ਮੰਗਾ ਸੀ ਅਸੀ, ਓਰ ਸਾਨੂੰ ਅੱਛੀ ਵੀ ਲੱਗਦੀ ਸੀ, ਚਲੋ ਘਰ ਬੈਠੇ ਈ ਆ ਜਾਂਦੀ ਸੀ। ਪਰ ਕਈ ਵਾਰੀ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਨਾ, ਆਪਾਂ ਨੂੰ ਉੱਥੇ ਜਾਕੇ ਈ ਪਤਾ ਲੱਗਦਾ ਵੀ ਐ ਚੀਜ਼ ਲਈਏ। ਹੈਨਾ।
ਹੂੰ, ਫਿਰ ਗੱਲ ਸਹੀ ਐ ਜੀ।
ਹਾਂ, ਔਨਲਾਈਨ ਵੀ ਸਹੀ ਏ। ਸਾਡਾ ਹੁਣ ਦੁੱਧ ਹੈਗਾ ਜਿਹੜਾ, ਅਸੀਂ ਉਹ ਓਨਲਾਈਨ ਹੀ ਮੰਗਾਨੇ ਆ ਆਪਾਂ ਦਿੱਲੀ'ਚ।
ਅੱਛਾ ਉ ਪੈਕੇਟ ਨੇ ਜੇੜੇ ਦੁੱਧ ਆਂਦੈ।
ਕੰਟਰੀ ਡਿਲਾਈਟ ਦਾ ਆਂਦੈ ਨਾ।
ਠੀਕ ਏ ਠੀਕ।
ਕੰਟਰੀ ਡਿਲਾਈਟ ਦਾ ਵ ਦੁੱਧ ਦਈ ਅੱਛਾ ਹੁੰਦੈ। ਹਾਂਜੀ। ਸਾਡੇ ਸਵੇਰੇ ਆ ਜਾਂਦਾ ਦੁੱਧ ਸਾਢੇ ਪੰਜ ਵਜੇ ਉ ਆ ਜਾਂਦਾ ਬੈਲ ਵਜਾ ਦਿੰਦੈ।
ਅੱਛਾ ਜੀ।
ਹਾਂਜੀ ਸਵੇਰੇ-ਸਵੇਰੇ ਸਾਡਾ ਪੈਲੇ ਦੁੱਧ ਆਂਦਾ, ਉ ਤੁਸੀਂ ਅਸੀਂ ਉਦੇ ਕਰਕੇ ਈ ਨਿੰਦਰ ਖੁੱਲ ਜਾਂਦੀ, ਕਿਉਂਕਿ ਵੈੱਲ ਜਦੋਂ ਮਾਰਦਾ ਤੇ ਅ ਨੀਂਦਰ ਅਪਨੇ ਆਪ ਈ ਖੋਲ ਜਾਂਦੀ ਏ ਨਾ, ਉਸ ਅਲਾਰਮ ਦਾ ਕੰਮ ਕਰ ਰਿਆ ਸਾਡਾ ੳ, ਫੇਰ ਜਿਸ ਦਿਨ ਨਈ ਆਂਦਾ ਉਸ ਦਿਨ ਫਿਰ ਪਤਾ ਪਤਾ ਵੀ ਨਈ ਲੱਗਦਾ ਟਾਈਮ ਦਾ ਕਈ ਵਾਰ ਤੇ
ਹਾਂ ਐ ਗੱਲ ਤੇ ਹੈ।
ਹਾਂ ਪਰ ਤੁਸੀਂ ਮੇਰੇ ਖਿਆਲ ਚ ਸ਼ਾਇਦ ਇੱਥੇ ਕੰਟਰੀ ਡਿਲਾਈਟ ਦਾ ਹੈ ਨਈ ਏ
ਨਈ ਸਾਡੇ ਇੱਥੇ ਨਈ ਅਸੀ ਤੇ, ਆ ਜਾਂਦਾ ਉ ਦੇ ਜਾਂਦਾ ਸਾਡੇ ਦੋਧੀ ਆਂਦੇ ਨਾ ਮੋਟਰਸਾਈਕਲ ਵਾਲੇ। ਉ ਦੇ ਜਾਂਦੇ ਨੇ ਹਾਂ, ਕਾਫੀ ਪੁਰਾਣੇ ਲੱਗੇ ਪਿੰਡ ਪਿੰਡ ਹੈਗਾ ਸਾਡੇ ਨੇੜੇ ਈ ਉੱਥੋਂ ਫੇਰ ਪਿੰਡ ਤੋਂ ਲਿਆਂਦੈ, ਹਾਂਜੀ ਦੁੱਧ।
ਹਾਂਜੀ, ਹਾਂਜੀ ਇਸ ਤਰ੍ਹਾਂ ਹੁੰਦਾ ਨਾ ਕਿ ਹਾਂਜੀ -ਹਾਂਜੀ।
ਵਧੀਆ ਚੀਜ਼ ਦੇ ਬੱਚਿਆਂ ਨੇ ਵੀ ਪੀਣਾ, ਮਿਲਾਵਟਾਂ ਬੜੀਆਂ ਉਦੇ ਚ
ਹਾਂ ਮੈਂ ਵੀ ਤੁਹਾਨੂੰ ਏ ਕੈਨ ਲੱਗੀ ਸੀ ਦੁੱਧ ਭਰੋਸੇ ਵਾਲਾ ਹੋਵੇ ਨਾ ਬੰਦਾ ਉ ਚਾਹੇ ਫੇਰ ਦੂਰੋਂ ਵੀ ਕਿਉਂ ਨਾ ਆਏ ਫਿਰ- ਹੂੰਦੈ ਚਲੋ ਬਈ ਦੁੱਧ ਤਾਂ ਆਪਣਾ ਮਰਜੀ ਦਾ ਏ ਨਾ ਸਾਡੇ।
ਹਾਂ।
ਹਾਂ ਹੁਨ ਸਾਨੂੰ ਇੱਥੇ ਥੋੜਾ ਘੱਟ ਈ ਸਮਝ ਆਂਦਾ ਪਿਆ ਦੁੱਧ।
ਅੱਛਾ।
ਹਾਂ ਦੁੱਧ ਨੀ ਸਮਝ ਆਂਦਾ ਪਿਆ। ਔਰ ਅਸੀਂ ਦੇਖਦੇ ਪਏ ਸੀ ਬਈ ਸ਼ਾਇਦ ਇਥੇ ਕੰਟਰੀ ਡਿਲਾਈਟ ਦਾ ਹੋਵੇ ਸਿਸਟਮ ਕੋਈ, ਓਨਲਾਈਨ ਪਰ ਉ ਦਿਖਾ ਨੀ ਰਿਆ ਕੁਛ
ਅੱਛਾ।
ਯਾ ਫਿਰ ਯਮੁਨਾ ਨਗਰ ਕੁਛ ਕੈ ਸਕੀਏ ਹੋਏ ਤਾਂ ਹਨਾ ਹੋ ਸਕਦੈ ਪਰ ਏ-' ਇੱਥੇ ਨੀ ਏ ਨਾ।
ਕੋਈ ਨੀ ਪਤਾ ਕਰ ਦਾਂਗੇ ਤੁਹਾਨੂੰ ਆਪਾਂ।
ਹਾਂ।
ਕੋਈ ਹੋਰ ਬ੍ਰੈਂਡ ਪਤਾ ਕਰਦਾਗੇ ਹੋਰ ਵੀ ਬੜੇ ਆਂਦੇ ਨੇ ਬ੍ਰੈਂਡ ਵਧੀਆ।
ਪਰ ਗੱਲ ਏ ਵੇਂ ਨਾ ਤੁਸੀਂ ਜੇ ਭਰੋਸੇ ਦੀ ਗੱਲ ਕਈਏ ਹੁਨ ਸਾਨੂੰ ਕੰਟਰੀ ਡਿਲਾਈਟ ਥੋੜ੍ਹਾ ਭਰੋਸਾ ਜਿਹਾ ਹੈਗਾ ਵੇ ਉਦਾ ਦੁੱਧ ਥੋੜਾ ਨਾ ਵਧੀਆ ਲੱਗਦਾ ਏ ਸਾਨੂੰ। ਹਾਲਾਂਕਿ ਕੈਂਦੇ ਨੇ ਕਿ ਉਦੇ ਚ ਕੋਈ ਪੋਡਰ ਮਿਕਸ ਕਰਦੇ ਨੇ ਤਾਂ ਇੰਨਾ ਗਾੜਾ ਦੁੱਧ ਹੁੰਦੈ। ਹੁਨ ਸਾਨੂੰ ਇਸ ਚੀਜ਼ ਦਾ ਪਤਾ ਨੀ ਪਰ ਸਾਨੂੰ ਏ ਲੱਗਦੈ, ਕਿ ਆਪਾਂ ਚਾ ਪੀਂਦੇ ਆਂ ਟੇਸਟ ਆਂਦੈ। ਅੱਛਾ ਚਾ ਚ ਵੀ ਦੁੱਧ ਪੀਨ ਚ ਵੀ ਸਵਾਦ ਲੱਗਦੈ, ਹਨਾ ਤੇ ਹਾਂ ਇਸ ਕਰਕੇ ਅਸੀਂ ਸੋਚਦੇ ਪਏ ਸੀ ਵੀ ਸ਼ਾਇਦ ਕਿੱਥੇ ਇੱਥੇ ਹੋਏਗਾ ਕੰਟਰੀ ਡੀਲਾਈਟ ਦਾ ਸਿਸਟਮ ਤੁਹਾਨੂੰ ਪਤਾ ਏ ਤੁਸੀਂ ਦੱਸਨਾ ਜਰਾ।
ਕੋਈ ਗੱਲ ਨੀ ਮੈਂ ਦਸ ਅਪਨਾ ਪਤਾ ਕਰਕੇ ਨਾ ਦੱਸਾਂਗਾ ਤੁਹਾਨੂੰ ਕੋਈ ਗੱਲ ਨੀ।
ਹਾਂ ਮੈਨੂੰ ਦੱਸਿਆ ਜੇ ਜ਼ਰੂਰ ਉਦੀ ਦਈ ਬੜੀ ਵਧੀਆ ਆਉਂਦੀ ਏ।
ਅੱਛਾ, ਦਈਂ ਪੈ ਪੈਕਟ ਚ ਦਈਂ ਆਂਦੀ ਦਈਂ
ਹਾਂ ਟਿੱਬਾ ਬਨੇਆ ਹੁੰਦੈ, ਪੈਕਟ ਚ ਵਖਾਂਦੇ ਨੇ ਵੀ ਬਨੀ ਹੁੰਦੀ ਏ ਅੱਛੀ ਹੁੰਦੀ ਦਈਂ ਬੜੀ ਓ ਵੀ ਮਤਲਬ ਕਿ ਆਪਾਂ ਕਈ ਵਾਰ ਖੰਡ ਪਾਕੇ ਦਈ ਖਾਂਦੇ ਨਾ ਬੱ ਤੇ ਆਪਾਂ ਓਦੇ ਚ ਖੰਡ ਨਈਂ ਵੀ ਪਾਵਾਂਗੇ ਓ ਤਾਂ ਵੀ ਟੇਸਟ ਆਂਦਾ ਅੱਛਾ ਓਦਾ ਦਈਂ ਦਾ।
ਅੱਛਾ ਜੀ ਚਲੋ, ਅਸੀ ਵੀ ਵੇਖਨੇ ਆ ਪਤਾ ਕਰਕੇ ਅਸੀ ਮੰਗਾਵਾਂਗੇ ਫੇਰ
ਹਾਂ, ਥੋੜਾ ਮੈਂਗਾ ਜਰੂਰ ਹੁੰਦੈ ਦੁੱਧ ਅ ਮਤਲਬ ਕੀ ਆ ਜਾਂਦੈ ਡੇਢ ਪੌਨੇ ਦੋ ਸੌ ਤੱਕ ਦਾ ਆ ਜਾਂਦੈ, ਦੋ ਕਿੱਲੋ। ਹਾਂ, ਏਕ ਸੌ ਅੱਸੀ ਹਾਂ ਹਾਂਜੀ। ਤੀਰਕ ਕਿੱਲੋ ਤੱਕ ਆਂਦੈ ਦੋ ਕਿੱਲੋ।
ਏਥੇ ਵੀ ਤਾਂ ਏਨਾ ਈ ਹੈਗਾ, ਸੱਤਰ-ਅੱਸੀਂ ਰਪੇ ਕਿੱਲੋ ਨੋਰਮਲ ਦੁੱਧ ਮਿਲਦਾ ਡੈਰੀ ਦਾ।
ਹਾਂ, ਗੋਲਡ ਦਾ ਦੁੱਧ ਹੁੰਦੈ। ਪਰ ਅੱਛਾ ਹੁੰਦੈ ਤੇ ਸਬਜ਼ੀਆਂ ਵੀ ਮਿਲ ਜਾਂਦੀਆਂ ਨੇ ਕੰਨ ਤੇ ਡੀਨਾਈਟ ਚ ਤੁਸੀ ਹਰ ਚੀਜ ਲੈ ਸਕਦੇ ਓ। ਹਾਂ, ਓ ਫੇਰ ਓਹਦੇ ਉੱਪਰ ਆਪਾਂ ਜਿਸ ਤਰ੍ਹਾਂ ਦੁੱਧ ਲੇਆ ਨਾ ਆਪਾਂ ਨੇ ਚਾਰ-ਪੰਜ ਦਿਨ ਲਗਾਤਾਰ ਓਦੇ ਵਿੱਚ ਸਾਨੂੰ ਦੋ ਦਿਨ ਤੋਂ ਫਰੀ ਵੀ ਹੋਏਗਾ ਜੇ। ਹਾਂਜੀ-ਹਾਂਜੀ, ਐ ਵੀ ਸਿਸਟਮ ਹੈਗਾ ਜੇ ਓਰੇ 'ਚ। ਹਾਂ, ਐ ਵੀ ਬੜਾ ਸਿਸਟਮ ਵਧੀਆ ਹੈਗਾ ਤੇ ਸਾਡਾ ਤਾਂ ਹੈਗਾ ਨਾ ਦੋ ਕਿਲੋ ਦੁੱਧ ਅਸੀ ਲੈਣਾ ਈਏ ਰੋਜ ਦਾ ਹਾਂ ਫੇਰ ਚਾਏ ਅਸੀ ਦਈਂ ਜਮਾਂ ਲਈਏ ਵੱਧ ਚਾਏ ਆ ਕੁੱਛ ਵੀ ਹੋ ਜਾਏ।
ਅੱਛਾ ਜੀ, ਨਾਲ ਫ੍ਰੀ ਵੀ ਦਿੰਦੇ ਨੇ ਅੱਛਾ ਜੀ।
ਹਾਂ, ਦੋ ਦਿਨ ਵਿੱਚੋਂ ਦੁੱਧ ਫ੍ਰੀ ਹੁੰਦੈ। ਫੇਰ ਜਿਸ ਤਰ੍ਹਾਂ ਸਬਜ਼ੀਆਂ ਚ ਛੂਟ ਹੁੰਦੀ ਏ ਕਈ ਵਾਰ ਆਪਾਂ ਭਿੰਡੀਆਂ ਮੰਗ ਲੈਂਨੇ ਆਂ, ਦਸ ਰ ਪਏ ਦੀਆਂ ਭਿੰਡੀਆਂ ਆ ਜਾਣਗੀਆਂ ਅ ਜੇ ਤੁਆਡੇ ਅਰਾਮ ਨਾਲ ਇੱਕ ਟੈਮ ਸਬਜ਼ੀ ਬਣ ਜੇ ਹੈਗੀ ਤੁਆਡੀ। ਹਾਂਜੀ ਹਾਂ, ਹਾਂ ਕਈ ਵਾਰ ਛੂਟ ਹੁੰਦੀ ਨਾ ਸਭ ਈਆਂ ਉੱਪਰ ਕਈਆਂ ਉੱਪਰ ਫੇਰ ਅਸੀ ਓ ਕਲਿੱਕ
ਨਾਂ ਸੁਨੇਆਂ ਦਿੱਲੀ ਏਗਾ ਤੁਆਡੇ ਵੈਸੇ
ਹਾਂਜੀ ਕੰਟਰੀ ਡਿਨਾਈਟ ਦਿੱਲੀ ਤੋਂ ਹੈ ਸ਼ਾਇਦ ਹੋਰ ਸ਼ਹਿਰਾਂ ਚ ਵੀ ਹੋਏਗਾ। ਪਰ ਏਥੇ ਨੀ ਏ, ਏਥੇ ਮੈਂ ਵੀ ਨੀ ਸੁਨੇਆਂ।
ਹੂੰ।
ਹਾਂ। ਸਬਜ਼ੀਆਂ ਦੇ ਓਪਸ਼ਨ ਬੜੇ ਆਂਦੇ ਨੇ, ਤੁਸੀਂ ਕੁਛ ਵੀ ਮੰਗਨਾਂ ਚਾਓ ਔਰ ਲਿਖਿਆ ਆਂਦਾ ਬਈ ਏ ਚੀਜ਼ ਤੁਆਨੁ ਇਸ ਟਾਈਮ ਘੱਟ ਰੇਟ ਤੇ ਉਪਲੱਬਧ ਹੈਗੀ ਤੇ ਤੁਸੀਂ ਲੈ ਸਕਦੇ ਓ, ਤੇ ਕਈ ਵਾਰ ਇੱਕ-ਇੱਕ ਰੁਪਏ ਹਾਂਜੀ, ਕਈ ਵਾਰ ਚੀਨੀ ਮਿਲ ਜਾਂਦੀ ਏ। ਕਿਲੋ ਇੱਕ ਰੁਪਏ ਦੀ, ਹਾਂ। ਹਾਂ, ਕਈ ਆਈਟਮਾਂ ਤੇ ਛੂਟ ਮਿਲ ਜਾਂਦੀ ਆ।
ਚਲੋ, ਵਧੀਆ ਏਜੀ।
ਨਾਲੇ ਫੇਰ ਦੂਸਰਾ ਬੈਨੀਫਿਟ ਏ, ਘਰ ਬੈ ਠੇ ਸਾਨੂੰ ਸਮਾਨ ਮਿਲ ਜਾਂਦਾ, ਹਾਂਜੀ। ਦਿੱਲੀ ਨਿਕਲਣਾ ਤੁਆਨੂੰ ਪਤਾ ਈ ਏ ਕੇੜਾ ਤੇ ਸੁਖਾ ਹੈਗਾਏ। ਗਰਮੀ ਏਕ ਇੰਨੀ ਫੇਰ ਇੱਕ ਜਾਓ ਸਪੈਸ਼ਲ ਲੈਣ ਹੁਣ, ਇਸ ਤਰ੍ਹਾਂ ਆਪਾਂ ਕਦੇ ਨਈਂ ਵੀ ਹੁੰਦੇ ਤੇ ਘਰ ਬੈ ਠੇ ਚੀਜ ਆ ਜਾਂਦੀਏ ਸਾਡੀ ਚਲੋ, ਠੀਕ ਏ ਵੀਰ ਜੀ ਫੇਰ। ਕਰਨੇ ਆ, ਹਾਜੀ-ਹਾਂਜੀ ਸਸਸ਼੍ਰੀ ਅਕਾਲ।